ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਹਾਂਜੀ
ਹੋਰ ਕੀ ਕਰ ਰਹੇ ਹੋ ਜੀ
ਮੈਂ ਤੇ ਵਿਹਲਾ ਹੈਗਾ ਸੀ ਬਣ ਸੌਣ ਦੀ ਤਿਆਰੀ ਹੋ ਰਹੀ ਸੀ
ਅੱਛਾ ਹੋਰ ਰੋਟੀ ਪਾਣੀ ਖਾ ਲਈ ਜ
ਹਾਂਜੀ ਵਧੀਆ ਤੁਸੀਂ ਦੱਸੋ
ਰੋਟੀ ਪਾਣੀ ਖਾ ਲਈਏ ਜੀ
ਹਾਂਜੀ ਹਾਂਜੀ ਖਾ ਲਈਏ
ਹੋਰ ਕੀ ਬਣਾਇਆ ਸੀ
ਅਸੀਂ ਬਣਾਏ ਸੀ ਆਲੂ ਬੈਂਗਣ ਦੇ ਨਾਲ ਚੋਲ ਤੇ ਨਾਲ ਮਤਲਬ ਰਾਇਤਾ ਰੁਇਤਾ ਹੈਗਾ ਸੀ ਪਿਆਜ ਪਿਊਜ ਕੱਟ ਕੇ ਬਣਾਏ ਸੀ ਸਾਰਾ ਕੁਛ
ਅੱਛਾ ਜੀ ਹੋਰ ਜੀ ਤੁਹਾਡਾ ਬਿਜਨਸ ਸਹੀ ਚੱਲ ਰਿਹਾ
ਹਾਂਜੀ ਬਿਲਕੁਲ ਵਧੀਆ ਕੱਲ੍ਹ ਮੈਂ ਕਰੋੜ ਦੀ ਲੋਨ ਲਿੱਤਾ ਸੀ ਨਾ ਇੱਕ ਕਰੋੜ ਦਾ
ਅੱਛਾ ਜੀ ਅੱਛਾ ਜੀ
ਹਾਂ ਉਹ ਕੱਲ ਬੜੀ ਮੁਸ਼ਕਿਲ ਪਾਸ ਹੋਇਆ ਤਿੰਨ ਚਾਰ ਮਹੀਨੇ ਰੁਲਣਾ ਪਿਆ
ਅੱਛਾ ਜੀ, ਫੇਰ ਹੋ ਗਿਆ ਹੁਣ ਫਿਰ ਕੀ ਪਲਨਿੰਗ ਹੈ ਕੀ ਕਰੋਗੇ ਹੁਣ
ਬਸ ਇੱਕ ਕੁਫ ਤੇ ਚ ਆ ਜਾ ਨ ਹਣ ਬੈਂਕ ਚ ਸਾਰਾ ਸਿਸਟਮ ਹਾਂਜੀ
ਫੇਰ ਕੀ ਪਲਾਨਿੰਗ ਏ, ਕੀ ਕਰੋਗੇ ਪੈਸਿਆਂ ਦਾ
ਬਸ ਘਾਰ ਦਾ ਸੋਚਿਆ ਸੀ, ਪਰ ਡੈਡੀ ਕਹਿ ਰਹੇ ਨੇ ਬਿਜਨਸ ਕਰੋ ਕੋਈ
ਅੱਛਾ ਜੀ, ਕਿਹੜਾ ਬਿਜਨਸ ਕਰੋਗੇ ਫੇਰ ਤੁਸੀਂ
ਪਿੱਤਲ ਦਾ ਠੱਕ-ਠੱਕ, ਠੱਕ।
ਅੱਛਾ ਜੀ, ਕੋਈ ਪੱਖੀ ਵਗੈਰਾ ਲਗਾਓਗੇ ਜੀ?
ਏ ਭੱਠੀ ਈ ਹੋਂਦਾ ਜੀ?
ਪੱਖੀ, ਹਨ, ਉਹ ਜਿਵੇਂ ਜਿਹਦੇ ਚ ਮਾਲੋ ਦੀ ਗਲਾਈ ਹੁੰਦੀ ਏ ਕੋਈ ਸਕ੍ਰੈਪ ਹੁੰਦੀ ਨਾ, ਜਿਵੇਂ ਪਿੱਤਲ ਵਗੈਰਾ ਦੀ ਤੁਸੀਂ ਪਿੱਤਲ ਨਹੀਂ ਵੈਸੇ ਤੁਸੀਂ ਕਹਿ ਰਹੇ ਹੋ ਅਸੀਂ ਪਿੱਤਲ ਦਾ ਕੰਮ ਕਰਨਾ ਤੇ ਤੁਹਾਨੂੰ ਨੌਲੇਜ ਤਾਂ ਹੈ ਨੀ ਕੀ ਕੰਮ ਕਰੋਗੇ
ਅਸੀਂ ਲੋੋਟੇ ਬਣਾਵਾਂਗੇ ਜਿਹੜੇ ਫੂਕ ਮਾਰ ਕੇ ਉਡੜ ਜਾਂਦੇ ਨੇ ਨਾ ਹਲਕੇ ਆਲੇ
ਹੈਲੋ
ਅੱਛਾ ਜੀ
ਹੋਰ ਤੁਸੀਂ ਕੀ ਕਰੋਗੇ ਅੱਗੋਂ ਤੁਹਾਡੀ ਸਟੱਡੀ ਹੋ ਗਈ ਹੈ
ਹਾਂਜੀ ਸਟੱਡੀ ਤੇ ਮੇਰੀ ਹੋ ਗਈ ਸੀ
ਕਿੰਨੇ ਸਾਲ ਲਿੱਤੀ ਹੈ ਸਟੱਡੀ, ਮਤਲਬ ਕੇ ਕੀਤਾ ਤੁਸੀਂ?
ਮੈਂ ਬੀ ਸੀ ਏ ਕੀਤੀ ਸੀ।
ਅੱਛਾ ਜੀ, ਕਿਹੜੇ-ਕਿਹੜੇ ਸਬਜੈਕਟ ਹੈਗੇ ਸੀ?
ਉਹਦੇ ਸਬਜੈਕਟ ਬੜੇ ਟਫ ਸੀ, ਸਾਰੇ ਹੀ ਬੜੇ ਟਫ ਸੀ।
ਅੱਛਾ, ਚਲੋ ਹੋਰ ਸੁਣਾਓ?
ਬਸ ਵਧੀਆ ਜੀ, ਹੋਰ ਕਿਤੇ ਘੁੰਮਣ ਚਲੀਏ?
ਤੁਸੀਂ ਕੀ ਕਰਦੇ ਪੇਸੀ?
ਕੁਛ ਨੀ ਮੈਂ ਬੈਠੀ ਸੀ ਆਰਾਮ ਨਾਲ। ਲੇਟ ਟੀ ਹੋਈ ਸੀ। ਹੁਣ ਸੋਹਣ ਦੀ ਤਿਆਰੀ ਸੀ, ਮੈਂ ਕਿਹਾ ਚਲੋ ਫੋਨ ਹੀ ਕਰ ਲੈਂਦੇ ਆ ਥੋੜ੍ਹੀ ਦੇਰ।
ਤੁਸੀਂ ਕਹਿ ਰਹੇ ਸੀ ਕਿਧਰੇ ਘੁੰਮਣ ਚਲੀਏ?
ਹਾਂਜੀ-ਹਾਂਜੀ।
ਅਤੇ ਚੱਲਣ ਹਾਂ। ਫਿਰ ਦੱਸੋ ਕਿੱਦੇ ਜਾਣਾ ਹੈ।
ਤੁਸੀਂ ਦੱਸੋ? ਕੋਈ ਵਧੀਆ ਜਿਹਾ ਪਲੇਸ ਦੱਸੋ? ਹਿਲ ਸਟੇਸ਼ਨ ਸਾਈਡ, ਹਾਂਜੀ-ਹਾਂਜੀ। ਤੁਸੀਂ ਗਏ ਹੋ, ਤੁਸੀਂ ਪਹਿਲੇ?
ਹਾਂ, ਮੈਂ ਯਾਰਾਂ-ਦੋਸਤਾਂ ਨਾਲ ਗਏ ਆਂ ਬੜੀ ਵਾਰ। ਮੇਰੇ ਨਾਨਕੇ ਹੈਗੇ ਨੇ ਉਂਦੇ। ਹਾਂ-ਹਾਂ, ਉਹਨਾਂ ਦੇ ਕੋਲ ਹੀ ਨਾ ਇੱਕ ਗਾੰਉ ਹੈਗਾ। ਓ ਓ ਤੇ, ਮੇਰੇ ਨਾਨਕੇ ਹੈਗੇ ਨੇ। ਬੜੇ ਕੰਜੂ, ਬੜੇ ਕੰਜੂਸ ਹੈਗੇ ਨੇ ਉਹ ਨਾ।
ਅੱਛਾ। ਕਿਉਂ ਮਤਲਬ, ਕਿਵੇਂ ਕਂਜੂਸ ਹੈਗੇ ਨੇ?
ਜਾਓ, ਪਾਣੀ ਪੁੱਛ ਕੇ, ਕਹਿੰਦੇ ਚਲੋ ਘਰ ਜਾਓ।
ਓ ਤੇਰੀ।
ਹੁਂ।
ਐਵੇ ਢੇ ਬੰਦੇ ਨੇ?
ਹਾਂ, ਸਾਡੇ ਘਰ ਆਂਦੇ ਨੇ, ਫੈਲ ਜਾਂਦੇ ਨੇ। ਯਾ, ਮੇਰੀ ਗੱਲ ਸੁਣੋ। ਲੱਦਾਖ ਰਹਿਣ ਦਿੰਦੇ ਹਾਂ। ਅਸੀਂ ਚੱਲਨੇ ਹਾਂ, ਅੱਧੇ ਮਸੂ ਮਸੂਰੀ ਚੱਲਦੇ ਹਾਂ, ਮਸੂਰੀ।
ਅੱਛਾ-ਅੱਛਾ।
ਮੈਂ ਆਪਣੀ ਕਾਰ ਲੈ ਲਾਂਗਾ, ਫੋਰਚੂਨਰ।
ਕਿਹੜ ਹੈਗੀ ਆ ਤੁਹਾਡੇ ਕੋਲ ਕਾਰ?
ਫੋਰਚੂਨਰ ਲੈਜੈਂਡਰ ਹੈਗੀ ਏ।
ਉਹ-ਉਹੋ, ਤਾਂ ਬੜੀ ਮਹਿੰਗੀ ਹੋਏਗੀ ਫੇਰ?
ਹਾਂ ਦਾਜ ਚ ਮਿਲੀ ਹੈ।
ਇਹ ਨੇ ਭੁੱਖੇ ਹੋ ਤੁਸੀਂ? ਦਾਜ਼ ਵਿੱਚ ਫੋਰਚੂਨਰ ਲੈ ਲਈ ਆ।
ਤੇ ਉਹਦੀ ਮਾਂ ਨੂੰ ਅਸੀਂ ਅਗੂਂਠੀ ਨੀ ਪਾਈ ਸੀ ਡਾਇਮੰਡ ਦੀ।
ਹੈਲੋ। ਹਾਂਜੀ?
ਹਾਂਜੀ।
ਕੀ ਗਲ ਰੋਦੇ ਪੀੳ ਕਿ ਤੁਸੀਂ, ਕੀ ਹੋਇਆ?
ਨਹੀਂਈ-ਨਹੀਂਈ ਮੈਂ ਰੋ ਨੀ ਰਈ, ਬੱਸ ਲੈਟੀ ਹੋਈ ਸੀ ਮੈਂ ਨਾ। ਥੋੜਾ ਨੈਟਵਰਕ ਇਸ਼ੂ ਸੀ ਮੈਂ ਬਲੂਟੂਥ ਲਾਏ ਹੋਏ ਸੀ ਨਾ ਉੱਤੋਂ ਐਵੇਂ ਆਵਾਜ਼ ਆ ਰਹੀ ਹੈ ਹਾਂਜੀ ਅਸੀਂ ਹੋਰ ਅੱਜ ਕੀ ਖਾਧਾ
ਅਸੀਂ ਅੱਜ ਗਏ ਸੀ ਅਸੀਂ ਅਹ ਰੈਸਟੋਰੈਂਟ ਤੇ ਗਏ ਸੀ ਨਾ ਅੱਜ
ਅੱਛਾ ਜੀ।
ਸ਼ਾਮ ਨੂੰ ਰੈਸਟੋਰੈਂਟ ਵਿੱਚ ਗਏ ਸੀ ਤੇ ਰਾਤੀ ਜਿਹੜਾ ਡਿਨਰ ਕੀਤਾ ਤਾਂ ਉਹ ਮੈਂ ਤੁਹਾਨੂੰ ਦੱਸਿਆ ਸੀ ਆਲੂ ਬੈਂਗਨ ਚੋਲ ਹੈ। ਤੇ ਰਤਾ ਰੁੱਤਾ ਹੈਗਾ ਸੀ ਹਾਂ।
ਅੱਛਾ ਜੀ।
ਸਨੈਕਸ ਖਾਣ ਗਏ ਸੀ ਅਸੀਂ ਨਾ ਰੈਸਟੋਰੈਂਟ ਚ।
ਹੋਰ ਖਾ ਕੇ ਆਏ ਕਿਦੇ ਨਾਲ ਫੈਮਿਲੀ ਨਾਲ ਗਏ ਸੀ
ਨਹੀਂ ਨਹੀਂ ਫੈਮਿਲੀ ਨਾਲ ਨਹੀਂ ਗਏ ਸੀ ਯਾਰਾਂ ਦੋਸਤਾਂ ਨਾਲ
ਅੱਛਾ ਅੱਛਾ ਫਰੈਂਡਸ ਨਾਲ ਗਏ ਸੀ।
ਅੱਧਾ ਅੱਧਾ ਪੌਣਾ ਘੰਟਾ ਓਦੇ ਬੈਠੇ ਐਨੇ ਚ ਤੇਰਾਂ ਹਜ਼ਾਰ ਦਾ ਬਿੱਲ ਬਣ ਗਿਆ।
ਅੱਛਾ ਜੀ ਕਿੰਨੇ ਜਾਣੇ ਗਏ ਸੀ।
ਅਸੀਂ ਗੇ ਸੀ ਬਾਰਾਂ ਜਣੇ।
ਫਿਰ ਤਾਂ ਕੋਈ ਜ਼ਿਆਦਾ ਨ ਆ ਤੇਰਾਂ ਹਜ਼ਾਰ ਦਾ ਬਿੱਲ ਨੋਰਮਲ ਹੀ ਹੈ।
ਹੂ ਮੇਰੇ ਵਾਸਤੇ ਤੇ ਨੋਰਮਲ ਹੈ ਜਿਹੜੇ ਮੇਰੇ ਯਾਰ ਹੈਗੇ ਨੇ ਨਾ ਸਿਰੇ ਦੇ ਕੰਜੂਸ ਇਨਸਾਨ ਹੈਗੇ ਨੇ ਉਹ
ਤੇ ਫਿਰ ਤੁਸੀਂ ਐਨੇ ਰਿਚ ਹੈਗੇ ਹੋ ਤੇ ਤੁਸੀਂ ਕੰਜੂਸ ਯਾਰ ਬਣਾਏ ਹੀ ਕਿਉਂ ਨੇ
ਫਿਰ ਅਸੀਂ ਰਿਚ ਯਾਰ ਬਣਾਉਂਦੇ ਤੇ ਕੰਜੂਸਾਂ ਕੋਲ ਕੋਲ ਜਾਂਦਾ।
ਅੱਛਾ ਅੱਛਾ ਕੰਜੂਸਾਂ ਦਾ ਵੀ ਸੋਚ ਰਹੇ ਹੋ।
ਹੂ,,,
ਅੱਛਾ ਜੀ ਹੋਰ ਜੇ ਉਹ ਤੁਸੀਂ ਗੱਲ ਕਰ ਰਹੇ ਸੀ ਜਾਨ ਦੀ ਮਸੂਰੀ
ਹਾਂ ਚੱਲਣੇ ਹਾਂ ਕਦੋਂ ਜਾਣਾ ਸੋਮਵਾਰ ਚਲੀਏ।
ਹਾਂ ਹਾਂ ਚਲੋ ਮੰਡੇ ਨੂੰ ਚੱਲਦੇ
ਹੂ ਤੇ ਤਿਆਰੀ ਤਿਓਰੀ ਕਰ ਲੈਣਾ।
ਅੱਛਾ ਜੀ।
ਤੇ ਮੈਗੀ ਤੇ ਮੈਗੀ ਤੇ ਪੈਕੇਟ ਲੈ ਲੈਣਾ ਤੁਸੀਂ। ਇੱਕ ਕੁਰਕਰੇ ਦਾ
ਅੱਛਾ।
ਤੇ ਪਾਈ ਆ ਬੁਜੀਆ ਨੂੰ
ਪਾਈਆ ਨਾਲ ਕੀ ਹੋਏਗਾ
ਅਸੀਂ ਦੋ ਹੀ ਜਾਵਾਂਗੇ ਨਾ।
ਅੱਛਾ ਅੱਛਾ ਦੋਵੇਂ ਜਾਵਾਂਗੇ। ਹਾਂ ਫਿਰ ਤੇ ਠੀਕ ਹੈ ਬੜੀਆ।
ਤੇ ਨਾਲ ਦੋ ਬੱਬਲ ਗਮ, ਦੋ ਡੱਬੇ। ਚਿੰਗਮ ਬਰੋ ਚਿੰਗਮ।
ਯੂ ਡੋਂਟ ਨੋ?
ਨਹੀਂ ਨਹੀਂ ਪਤਾ ਲੱਗ ਗਿਆ ਸੀ ਮੈਨੂੰ ਚਿੰਗਾਮ ਬਣਦੀ ਹੈ।
ਹੋਰ ਦੱਸੋ ਤੁਸੀਂ ਠੀਕ ਹੋ।
ਹਾਂਜੀ ਵਧੀਆ ਵਧੀਆ।
ਮੈਂ ਤੇ ਛੱਤ ਤੇ ਆ ਸੀ ਟੇਲਣ।
ਅੱਛਾ ਜੀ ਕਿੱਥੇ ਤੁਹਾਡਾ ਘਰ ਕਿੱਥੇ? ਕਿੰਨਾ ਵੱਡਾ ਹੈ ਤੁਹਾਡਾ ਘਰ ਕਾਫੀ ਵੱਡਾ
ਹਾਂਜੀ ਹਾਂਜੀ ਅਸੀਂ ਚੰਡੀਗੜ੍ਹ ਰਹਿੰਦੇ ਹਾਂ ਜੀ ਸੈਕਟਰ ਸੱਤਰਾਂ ਵਿੱਚ।
ਅੱਛਾ ਜੀ।
ਇਹ ਇੱਕ ਇੱਕ ਬੈਂਗਲੋ ਸਾਡਾ ਦਿੱਲੀ ਚ ਵੀ ਹੈਗਾ ਏ।
ਅੱਛਾ ਜੀ।
ਹਾਂਜੀ ਹਾਂਜੀ।
ਹਮ ਫਿਰ ਤੇ ਤੁਹਾਡਾ ਬਿਜਨਸ ਬੜਾ ਵਧੀਆ ਚੱਲ ਰਿਹਾ ਹੈਗਾ। ਫਿਰ ਤੁਸੀਂ ਲੋਨ ਕਿਉਂ ਲਿਆ ਸੀ।
ਲੋਣ ਹਵਾਬਾਜ਼ੀ ਚ।
ਅੱਛਾ ਅੱਛਾ ਗਰਮੈਂਟ ਨੂੰ ਵੀ ਪੈਸੇ ਦੇਣ ਦਾ ਮਨ ਕਰ ਰਿਹਾ ਹੈਗਾ ਨਾ।
ਅਰੇ ਲੋਨ ਲੋਨ ਲੋਨ ਅਸੀਂ ਤਾਂ ਲਿੱਤਾ ਸੀ ਸਾਨੂੰ ਆਈ ਟੀ ਆਰ ਨਾ ਭਰਨੀ ਪਵੇ। ਟੈਕਸ ਨਾ ਦੇਣਾ ਪਏ ਗੌਰਮੈਂਟ ਨੂੰ ਦਿਸ ਇਜ਼ ਬਿਜਨਸ ਮਾਈੰਡ।
ਹਾਂ ਬਈ ਦੂਰ ਤੱਕ ਸੋਚ ਰੱਖਦੇ ਹੋ ਤੁਸੀਂ।
ਬੜੀ ਕੁੱਤੀ ਚੀਜ਼ ਹੈ ਨਾ ਮੈਂ ਹਾਂ।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
ਸਾਡ ਸਾਡੇ ਅਦੇ ਨਾ ਇੱਕ ਜਨਾਨੀ ਰਹਿੰਦੀ ਹੈ।
ਅੱਛਾ ਜੀ।
ਉਹਦਾ ਨਾਮ ਕਾਣੀ ਹੈਗਾ ਕਾਣੀ।
ਉਹ ਕੋਈਨਾਮ ਨੀ ਜਾਦਾ ਅੱਛਾ ਅੱਛਾ ਜੀ।
ਹਾਂ ਉਹਦਾ ਨਾਮ ਨੀ ਉਹਨੂੰ ਉਂਝ ਕਹਿੰਦੇ ਨੇ ਸਾਰੇ ਨਾ ਹੁਣ
ਅੱਛਾ ਅੱਛਾ ਅੱਛਾ।
ਹਾਂ।
ਹਮ। ਹੋਰ ਸੁਣਾਓ ਜੀ ਕੋਈ ਨਵੀਂ ਤਾਜ਼ੀ ਸੁਣਾਓ।
ਮਸੂਰੀ ਕਿਹੜੀ ਕਾਰ ਤੇ ਜਾਣਾ ਤੁਸੀਂ ਫੋਰਚੂਨਰ ਤੇ ਜਾਓਗੇ, ਥਾਰ ਤੇ ਜਾਓਗੇ। ਜਾਂ ਫਿਰ ਹੋਰ ਕੋਈ ਬੁੱਕ ਕਰੀਏ।
ਤੁਹਾਡੇ ਕੋਲ ਕਿਹੜੀ ਹੈਗੀ ਹੈ ਇਸ ਟਾਈਮ।
ਇਸ ਟਾਈਮ ਤੇ ਤਿੰਨ ਚਾਰ ਖੜੀਆਂ ਹੈਗੀਆਂ ਥੱਲੇ ਜਦੋਂ ਜਦੋਂ ਕੋਠੇ ਤੇ ਚੜ ਜਾਈਦਾ ਹੁੰਦਾ ਨਾ ਪੂਰਾ ਵਿਊ ਆਉਂਦਾ ਬਰਾਂਡੇ ਦਾ ਕਿੱਲੇ ਚ ਤੇ ਬਰਾਂਡਾ ਹੈਗਾ ਆਪਣਾ।
ਅੱਛਾ।
ਹਾਂ।
ਕੋਈ ਨੀ ਸਾਨੂੰ ਵੀ ਬੁਲਾਓ ਫਿਰ ਕਦੀ।
ਹਾਂ ਹਾਂ ਕੋਈ ਨੀ ਆਓ ਜ਼ਰੂਰ ਆਓ ਜ਼ਰੂਰ ਆਓ।
ਅਸੀਂ ਵੀ ਦੇਖੀਏ ਫਿਰ ਤੁਹਾਡੀ ਗੱਡੀਆਂ ਗੁੱਡੀਆਂ ਘਰ ਵਗੈਰਾ।
ਹਾਂ ਹਾਂ ਜ਼ਰੂਰ ਆਓ ਜ਼ਰੂਰ। ਮੈਂ ਐਡਰੈਸ ਤੁਹਾਨੂੰ ਮੇਲ ਕਰਦਾਂਗਾ ਮੇਲ ਦੱਸ ਦੇਣਾ ਆਪਣੀ।
ਅੱਛਾ ਜੀ ਅੱਛਾ ਜੀ ਮੈਂ ਕਰ ਦੇਣੀ ਦੱਸਦਾ ਮੈਂ ਜੀ। ਹੋਰ ਸੁਣਾਓ ਜੀ। ਘਰ ਪਰਿਵਾਰ ਸਭ ਵਧੀਆ।
ਹਾਂਜੀ-ਹਾਂਜੀ ਕੋਠੇ ਬੈਠੇ ਤਾਰੇ ਗਿਦੇ ਪਏ ਸੀ।
ਅੱਛਾ ਜੀ।
ਇੱਕ ਲੱਖ ਪਚਾਸੀ ਹਜ਼ਾਰ ਤਿੰਨ ਸੌ ਉਣੰਜਾ ਗਿਣ ਲਏ ਨੇ
ਓ ਕੇ, ਇਹੇ ਤਾਰੇ ਵੀ, ਕਹਿੰਦੇ ਨੇ ਤੁਸੀਂ ਗੱਲ ਵੀ ਕਰਦੇ ਪਏ ਹੋ, ਨਾਲ- ਨਾਲ ਤਾਰੇ ਵੀ ਕਹਿੰਦੇ ਨੇ
ਇਹ ਗੱਲ ਕਰਨ ਤੋਂ, ਪਹਿਲੇ ਦੀ ਗੱਲ ਏ। ਹੁਣ ਤੇ ਸਾਰੇ ਗੁੰਮ, ਹੋ ਗਏ ਨੇ।
ਅੱਛਾ-ਅੱਛਾ, ਅੱਛਾ ਕੋਈ ਬਾਰਿਸ਼- ਵੁਰਿਸ਼ ਦਾ ਮੌਸਮ, ਹੋ ਗਿਆਦਾ ਕੀ।
ਪੂਰਾ ਆਇ ਭਵੰਡਰ ਜਾਏ ਆ ਤਾਂ ਹੀ ਤ ਉੱਤੇ ਆਏ ਆ ਏ ਸੀ ਨਾ ਚਲਾਉਣਾ ਪਵੇ
ਕੰਝੂਸ ਤਾਂ ਤੁਸੀਂ ਵੀ ਬੜੇ ਹੋ
ਥੋੜਾ ਬਹੁਤ ਹੋਣਾ ਪੈਂਦਾ ਹੁਣ ਮੇਰੀ ਗੱਲ ਸੁਣੋ ਐਡ ਐਡਾ ਵੱਡਾ ਅਹ ਚਾਰ ਤੋਂ ਪੰਜ ਟਨ ਦਾ ਤਾਂ ਸਾਡਾ ਏ ਜੀ ਲੱਗਿਆ ਹੁਣ ਦਸ ਮਿੰਟ ਵੀ ਚਲਾਾਈਏ ਤਾਂ ਛੇ ਸੱਤ ਵੀਹ ਯੂਨਿਟ ਫੂਕ ਦਿੰਦਾ ਏ।
ਅੱਛਾ ਅੱਛਾ ਚਲੋ ਠੀਕ ਹੈ ਜੀ ਫਿਰ ਸਵੇਰੇ ਕਰਦੇ ਹਾਂ ਗੱਲ।
ਠੀਕ ਹੈ ਜੀ ਠੀਕ ਹੈ ਜ਼ਰੂਰ ਕਰਨਾ ਜੀ ਫੋਨ ਜ਼ਰੂਰ।
ਓਕੇ ਜੀ
ਓਕੇ